ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ?
ਹਾਂਜੀ ਠੀਕ ਨੇ ਤੁਸੀਂ ਸ
ਹੋਰ ਕਿੱਦਾਂ ਘਰ ਪਰਿਵਾਰ?
ਹਾਂਜੀ, ਸਭ ਠੀਕ ਐ। ਤੁਸੀਂ ਸੁਣਾਓ, ਤੁਸੀਂ, ਤੁਹਾਡਾ ਪਰਿਵਾਰ ਕਿਸ ਤਰ੍ਹਾਂ? ਬੱਚ ਬੱਚੇ ਵੀ ਠੀਕ ਨੇ
ਹੋਰ ਸਭ ਠੀਕ ਠਾਕ?
ਹਾਂਜੀ ਹਾਂਜੀ, ਸਭ ਠੀਕ ਐ, ਤੁਸੀਂ ਸੁਣਾਓ ਬੱਚੇ ਕਿਸ ਤਰ੍ਹਾਂ?
ਠੀਕ ਐ ਸਬ, ਹਾਂਜੀ, ਹੋਰ ਕਿੱਦਾਂ ਤੁਹਾਡੀ ਫੈਮਿਲੀ ਕਿੱਦਾਂ ਹੈ? ਜੁਆਇੰਟ ਫੈਮਲੀ ਹੈ ਕਿ
ਹਾਂਜੀ ਜੀ, ਹਾਂਜੀ ਨ੍ਹੀ ਸਾਡੀ ਜੁਆਇੰਟ ਫੈਮਲੀ ਐ।
ਅੱਛਾ, ਸਾਡੀ ਵੀ ਜੁਆਇੰਟ ਫੈਮਲੀ ਸੀ। ਫੇਰ ਸਾਰੇ ਹੋ ਗਏ ਵੱ ਵੱਖੋ-ਵੱਖ ਤੇ ਛੋਟੇ-ਛੋਟੇ ਪਰਿਵਾਰ ਬਣ ਗਏ।
ਹਾਂਜੀ।
ਦਈਂ ਐਂ।
ਹਾਂਜੀ, ਚਲੋ ਦਿਲਾਂ ਚ ਪਿਆਰ ਚਾਈਦਾ। ਹਾਂਜੀ ਦਿ ਦਿਲਾਂ ਚ ਪਿਆਰ ਚਾਈਦਾ। ਵੱਖ ਹੋਣ ਨਾਲ ਕੁਝ ਨ੍ਹੀਂ ਹੁੰਦਾ, ਹਾਂਜੀ, ਹਾਂਜੀ, ਬੱਚੇ ਇੱਕ ਤਾਂ ਬੇਟਾ ਗਿਆ ਹੋਇਆ ਹੁਣ ਇਸ ਟਾਈਮ ਜੰਮੂ ਘੁੰਮਣ ਵਾਸਤੇ ਤੇ ਇੱਧਰਲੇ ਪਾਸੇ ਕਸ਼ਮੀਰਾ ਕਹਿੰਦਾ ਮੰਮਾ ਹੂੰ ਜਾਣਾ ਮੈਂ ਘੁੰਮਣ ਤੇ ਦੂਸਰਾ ਕੰਪਿਊਟਰ ਕੋਰਸ ਕਰਦਾ ਪਿਆ ਵੈ। ਹਾਂਜੀ, ਹਾਂਜੀ, ਹਾਂਜੀ। ਹੋਰ, ਬੇਟਾ ਮੇਰੇ ਨੇ ਇੱਕ ਨੇ ਪਲੱਸ ਟੂ ਕੀਤੀ ਹੈ। । ਤੇ ਦੂਸ ਇੰਨੇ ਬੀ ਏ ਕੀਤੀ ਹੋਈ ਹੈ।
ਅੱਛਾ, ਤੁਸੀਂ ਕੀ ਕਰਦੇ?
ਮੈਂ ਤਾਂ ਆ ਹਾਊਸ ਵਾਈਫ ਹੀ ਹਾਂ। ਓਦਾਂ ਬੀਏ ਕੀਤੀ ਹੋਈ ਮੈਂ ਵੀ, ਹਾਂਜੀ।
ਅੱਛਾ ਅੱਛਾ ਕਿਹੜੇ ਸਬਜੈਕਟਸ ਵਿੱਚ ਕੀਤ ਐ ਹੂਈ ਹੈ
ਮੈਂ, ਆਰਟਸ ਚ ਕੀਤੀ ਐ ਹਾਂਜੀ। ਤੁਹਾਡੇ ਬੱਚੇ ਕਿਸ ਤਰ੍ਹਾਂ?
ਠੀਕ ਐ ਵਧੀਆ ਬੇਟਾ। ਟੀ ਬੀ- ਅਚ ਡੀ ਕਰਦੀ ਪਈ ਐ। ਨਾਲ ਮੀਡੀਆ ਰਿਲੇਟਿਡ ਵਰਕ ਕਰਦੀ ਰਹਿੰਦੀ ਹੈ ਘਰੋਂ ਵਰਕ ਫਰੋਮ ਹੋਮ ਹੈ ਉਹਦਾ ਪ੍ਰੋਜੈਕ ਕੋਈ ਨਾ ਕੋਈ ਫੜੀ ਰੱਖਦੀ ਹੈ। ਨਾਲ ਆਲ ਇੰਡੀਆ ਰੇਡੀ ਹੋਰ ਡਿਊਟੀਆਂ ਕਰਦੀ ਹੈ।
ਠੀਕ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ।
ਓ ਬਣਾ ਕੇ ਦਿੱਤੀ ਐ ਰੈਡੀਮੇਡ ਗਾਰਮੈਂਟਸ ਦੀ। ਉਹ ਪਾਪਾ ਨਾਲ ਓਥੇ ਬੈਠ ਹਾਂ ਮੈਂ ਜੋਬ ਕਰਨੀ ਆ। ਗੌਰਮੈਂਟ ਟੀਚਰ ਆ।
ਠੀਕ ਐ ਜੀ। ਠੀਕ
ਹੋਰ ਬਾਕੀ ਕਿੱਦਾਂ ਫੈਮਲੀ ਤੁਹਾਡੀ। ਜੋਆਂਇੰਟ ਫੈਮਲੀ ਨਾ।
ਹਾਂਜੀ-ਹਾਂਜੀ, ਬੌਹੁਤ ਵਧੀਆ ਨੇ! ਬੌਹੁਤ ਵਧੀਆ ਰੱਲ ਮਿਲ ਕੇ ਕੇ ਰਹੀਦਾ ਸਾਰੀ ਦਿਹਾੜੀ ਹੀ ਆਪਣਾ ਪਤਾ ਹੀ ਨਹੀਂ ਲੱਗਦਾ ਟਾਈਮ ਕਿਸ ਤਰ੍ਹਾਂ ਬ ਬਤੀਤ ਹੋ ਜਾਂਦਾ ਐ।
ਹਾਂਜੀ ਜੋਆਇੰਟ ਫੈਮਲੀ ਸਹੀ ਐ! ਰੌਣਕ ਲੱਗੀ ਜਾਂਦੀ ਹੈ।
ਹਾਂਜੀ-ਹਾਂਜੀ ਬੇਟੇ ਵਿਆਹੇ ਹੋਏ ਨੇ ਦੋ ਹਾਂਜੀ। ਉਹਨਾਂ ਦੀਆਂ ਵੀ ਨੂੌਂ ਆ। ਸਾਡੀਆਂ ਹੈਗੀਆਂ ਉਹ ਵੀ ਆ ਚਲੇ ਜਾਂਦੀਆਂ ਨੇ ਬਹਿ ਜਾਂਦੀਆਂ ਨੇ ਕੋਈ ਗੱਲਾਂ ਕਰਲੋ, ਕੋਈ ਐਧਰ ਦੀ ਕੋਈ ਦੋ ਦੀਣ ਲੱਗੇ ਹੁੰਦੇ ਨੇ
ਵਧੀਆ ਵਧੀਆ ਰੌਣਕ ਲੱਗੀ ਜਾਂਦੀ ਹੈ।
ਹਾਂਜੀ, ਹਾਂਜੀ ਇਹ ਆ ਵੀ ਦੁੱਖ ਸੁੱਖ ਵਿੱਚ ਵੀ ਪਰਿਵਾਰ ਆਪਣੇ ਹੋਣੇ ਬਹੁਤ ਜ਼ਰੂਰੀ ਹੈ।
ਬਿਲਕੁਲ ਜੀ ਬਿਲਕੁਲ ਹਮ
ਜਿਸ ਤਰ੍ਹਾਂ ਹੁਣ ਪਿੱਛੇ ਜੇ ਮੈਂ ਓਪਰੇਟ ਕਰਵਾਇਆ ਸੀਗਾ, ਤਾਂ ਚਲੋ ਦੋਨਾਂ ਪਰਿਵਾਰਾਂ ਨੇ ਮੇਰੇ ਬਹੁਤ ਹੈਲਪ ਕੀਤੀ। ਹਰ ਕੰਮ ਦੇ ਵਿੱਚ ਹਾਂਜੀ ਵਧੀਆ ਏ ਇਸੇ ਤਰ੍ਹਾਂ ਹੀ ਪਰਿਵਾਰਾਂ ਦਾ ਪਰ ਪਿਆਰ ਬਣਿਆ ਰਹਿਣਾ ਚਾਹੀਦਾ।
ਹਮ, ਗੋਲ ਬਲੈਡਰ ਦਾ ਕਰਵਾਇਆ ਨਾ ਤੁਸੀਂ ਓਪਰੇਟ ਹਾਂ ਕਿਵੇਂ ਹੁਣ ਠੀਕ ਹੋ।
ਹਾਂਜੀ ਹੁਣ ਠੀਕ ਆ ਮੈਂ ਪਰ ਹਜੇ ਵੀ ਮੈਨੂੰ ਕੰਮ ਕੁਮ ਨੀ ਕਰਨ ਦਿੰਦੇ ਕਹਿੰਦੇ ਕਿ ਨਹੀਂ ਹਜੇ ਨਹੀ ਕਰਨਾ ਤੂੰ ਹਾਂ ਅਸੀਂ ਹੈਗੇ ਹ ਕਰਨ ਵਾਸਤੇ ਅਤੇ ਫਿਰ ਇੱਥੇ ਹੀ ਖੁਸ਼ੀ ਹੁੰਦੀ ਹੈ, ਦੇਖ ਕੇ ਕਿ ਮ ਜਿਹੜੇ ਦੂਰ ਦੇ ਰਿਸ਼ਤੇਦਾਰ ਉਹ ਤੋਂ ਚੱਲ ਕੇ ਕਦੋਂ ਆਉਣੇ ਨੇ ਤੇ ਪਹਿਲਾਂ ਤਾਂ ਆਪਣੇ ਘਰ ਦਾ ਪਰਿਵਾਰ ਹੈ ਨਾ ਜਿਨਾਂ ਨੇ ਸਾਂਭਣਾ ਹੁੰਂਦਾ ਵੇ ਇੱਕ ਦੂਸਰੇ ਨੂੰ ਹਾਂਜੀ ਦੁੱਖ ਸੁੱਖ ਦੇ ਸਾਥੀ ਨੇ ਹਾਂਜੀ
ਮੈਂ ਤੇ ਆਪ ਵਿਆਹ ਤੋਂ ਬਾਅਦ ਪੜ੍ਹਾਈ ਕੀਤੀ ਹੈ, ਜੇ ਮੈਂ ਇਕੱਲੀ ਹੁੰਦੀ ਮੈਂ ਸੋਚ ਵੀ ਨਹੀਂ ਸਕਦੀ ਸੀ। ਹਨਾ ਜੁਆਇੰਟ ਫੈਮਲੀ ਚ ਸੀ ਤੇ ਪੜ੍ਹ ਗਈ। ਨੌਕਰੀ ਵੀ ਕਰ ਲਈ ਬੱਚਾ ਵੀ ਸਾਂਭਿਆ ਗਿਆ।
ਹਾਂਜੀ, ਹਾਂਜੀ ਪਤਾ ਵੀ ਨੀ ਲੱਗਦਾ ਹਾਂਜੀ ਬੱਚੇ ਪਾਲਣੇ ਪਤਾ ਵੀ ਨੀ ਲੱਗਦਾ ਇੱਕ ਨੂੰ ਫੜਾ ਦੋ ਤੇ ਸਾਰਾ ਕੰਮ ਬੰਦਾ ਕਰ ਲੈਂਦਾ ਦੂਸ ਮੈਨੂੰ ਫੜਾ ਦੋ ਜੀ। ਤਾਂ ਕਿੰਨੇ ਕੰਮ ਹਾਂ ਕਿਤੇ ਬਾਹਰ ਜਾਣਾ ਕਿਤੇ ਅ ਜਾਣਾ ਘੁੰਮਣ ਫਿਰਨ ਜਾ ਬੱਚੇ ਨੂੰ ਘਰ ਵੀ ਵੱਡਿਆਂ ਕੋਲ ਛੱਡ ਕੇ ਜਾ ਸਕਦੇ ਨੇ ਵੀ ਤੁਸੀਂ ਇਹਨਾਂ ਦੀ ਦੇਖ ਰੇਖ ਕਰੋ ਹਾਂ
ਬਿਲਕੁਲ ਬਿਲਕੁਲ ਉਦੋਂ ਤਾਂ ਮੈਟਨਟੀ ਲੀਵ ਵੀ ਨਹੀਂੀ ਮਿਲਦੀ ਸੀ ਜਦੋਂ ਮੇਰੀ ਬੇਟੀ ਹੋਈ ਹੈ ਡੇਢ ਮਹੀਨੇ ਦੀ ਸੀਗੀ ਤੇ ਮੈਂ ਸਕੂਲ ਜਾਣਾ ਸ਼ੁਰੂ ਕਰਤਾ ਤੇ ਮੇਰੀ ਜਠਾਨੀ ਸਾਂਭਦੀ ਸੀ ਇਹਨੂੰ ਹਮ
ਹਾਂਜੀ ਪਰ ਦੀਦੀ ਗੱਲ ਇਸ ਤਰ੍ਹਾਂ ਤੁਸੀਂ ਅਸੀਂ ਵੀ ਕਰਦੇ ਹੋਉਗੇ ਗੱਲ ਇਹ ਹੈ
ਬਿਲਕੁਲ ਉਹ ਤਾਂ ਹੈ ਹੀ ਹੈ ਹਾਂ ਉਹ ਤੇ ਹੈ ਹੀ ਹੈ ਜੇ ਤੁਸੀਂ ਅਹ ਈਗੋ ਚ ਰਹਿੰਦੇ ਹੋ ਆਪਣੀ ਤੇ ਫਿਰ ਅਗਲਾ ਵੀ ਨੀ ਕਰਦਾ ਇਹ ਤਾਂ ਪਿਆਰ ਨਾਲ ਹੀ ਪਰਿਵਾਰ ਬਣਦਾ ਹੈ
ਜੀ ਇਹ ਤੇ ਗੱਲ ਹੈ ਹਾਂਜੀ ਹਾਂਜੀ ਹ ਹਾਂ ਇਹ ਦੋਨੋ ਪਾਸੇ ਹੋਏ ਤੇ ਫੇਰ ਹੀ ਗੱਲ ਹਾਂਜੀ ਇਹ ਤੇ ਗੱਲ ਹੈ ਕਹਾਵਤਾਂ ਸੱਚ ਹੀ ਬਣਾਈਆਂ ਨੇ ਪਹਿੰ ਬਜ਼ੁਰਗਾਂ ਨੇ ਹਾਂ ਹਾਂ ਉਹ ਤੇ ਜਦੋਂ ਬੀਤਦੀ ਹੈ ਤੇ ਫੇਰ ਵੀ ਪਤਾ ਲੱਗਦਾ ਕਹਾਵਤ ਬਿਲਕੁਲ ਸੱਚ ਹੈ ਹਾਂਜੀ ਹਾਂਜੀ ਹੋਰ
ਤਾਈਆਂ ਉਹਦੀਆਂ ਅੱਜ ਵੀ ਕਹਿ ਦਿੰਦੇ ਦੀਆਂ ਬਾਾਹਵੇ ਅਸੀਂ ਪਾਲਿਆ ਤੈਨੂੰ ਪਹਿਰੀ ਮਾਂ ਤਾਂ ਨੌਕਰੀ ਚਲੀ ਜ ਜਾਦੀ
ਨਾ ਨਹੀਂ ਵਧੀਆ ਗੱਲ ਹੈ ਕਹਿਣਾ ਬਣਦਾ ਵੀ ਹੈ ਜਿਹਨਾਂ ਨੇ ਆਪਣੇ ਮਾਵਾਂ ਵਾਂਗੂ ਪਿਆਰ ਮਾਵਾਂ ਵਗ ਕਿ ਮਾਵਾਂ ਹੀ ਬਣ ਕੇ ਪਿਆਰ ਦਿੱਤਾ ਫਿਰਰ ਉਹਨਾਂ ਦਾ ਕਹਿਣਾ ਤੱਕ ਬੰਦਾ ਵੀ ਹੈ ਹਾਂਜੀ ਚਲੋ ਵਧੀਆ ਗੱਲ ਹੈ ਹਮ
ਬ ਏਦਾਂ ਹੀ ਆਪੇ ਪਲ ਜਾਂਦੇ ਬੱਚੇ ਜੁਆਇੰਟ ਫੈਮਿਲੀ ਚ ਪਤਾ ਵੀ ਨੀ ਲੱਗਦਾ ਨੌਕਰੀਆਂ ਵੀ ਕਰਲੋ ਬੱਚੇ ਵੀ ਪਾਲ ਲੋੋ ਫੈਮਿਲੀ ਚ ਅਹ ਮੇਰੇ ਤਾਂ ਸੋਹਰਆ ਸਾਹਿਬ ਵੀ ਰੋਲਾ ਬੜਾ ਪਾ ਦਿੰਦੇ ਸੀਗੇ ਜਦੋਂ ਬਵੀੀਆਂ ਮਾੜੀ ਜੀ ਟੈਮ ਪੈ ਕਰਨੀ
ਹਾਂਜੀ
ਪਠਾਨੀਆਂ ਦੀ ਜਾਨ ਖਾ ਜਾਣੀ ਮਾੜੀ ਨੀ ਸੀ ਚੂੰ ਚਾਹ ਕਰਨ ਦਿੰਦੇ
ਦੀਦੀ ਗੁੜੀਆਂ ਕੁੜੀਆਂ ਨਹੀਂੀ ਹੁੰਦੀਆਂ ਕੁੜੀਆਂ ਵੈਸੇ ਵੀ ਪਿਆਰ ਬਹੁਤ ਲੈ ਲੈਂਦੀਆਂ ਆ ਇਹ ਤੇ ਗੱਲ ਹੈਗੀ ਆ ਹਾਂ
ਤੁਸੀਂ ਦੇਖਦੀਆਂ ਨੀ ਨੂੰ ਰੌਲਾ ਹੀ ਪਾ ਦੇ ਉਹਨਾਂ ਨੇ
ਠੀਕ ਹੈ ਠੀਕ ਹੈ ਨਹੀਂ ਨਹੀਂ ਵਧੀਆ ਗੱਲ ਹੈ ਵਧੀਆ ਗੱਲ ਹੈ
ਘ ਕਿਉਰ ਹੋਂਦੀ ਵੀਈ ਹੈ ਉਹਨੂੰ ਭੁੱਖ ਲੱਗੀ ਕੀ ਹੋਣੀ ਹੈ
ਦੇਖੋ ਜੇ ਵੱਡੇ ਸਾਨੂੰ ਇੰਨਾ ਕੁ ਪਿਆਰ ਦੇ ਗਏ ਆ ਤਾਂ ਗਾਂ ਅਸੀਂ ਵੀ ਇਹ ਪਿਆਰ ਵੀੀਆਂ ਨੂੰਹਾਂ ਵਿੱਚ ਵੰਡ ਸਕਦੇ ਹਾਂ ਹਾਂ ਉਹਨਾਂ ਦੇ ਬਦੌਲਤ ਅਸੀਂ ਇੱਥੇ ਤੱਕ ਹੁਣ ਪਹੁੰਚੇ ਹੋਏ ਹਾਂ ਹਾਂਜੀ ਜੇ ਮੇਰੇ ਇੱਰੋਂ ਸਹੁਰਰੇ ਠੀਕ ਸੀਗੇ ਤਾਂ ਮੇਰੀ ਦੂਸਰੇ ਭੈਣ ਦਾ ਰਿਸ਼ਤਾ ਆਪਣੇ ਆਪ ਹੀ ਇਸੇ ਘਰ ਵਿੱਚ ਦੀਦੀ ਆ ਗ ਗਿਆ ਸੀਗਾ ਹਾਂ ਅਸੀਂ ਦੋਨੋ ਭੈਣਾਂ ਇੱਕੋ ਕਰ ੱਚਾ ਹਾਂਜੀ ਹਾਂਜੀ ਉਹ ਦੱਸਦੇ ਹੁੰਦੇ ਕਈ ਵਾਰੀ ਮੈਂ ਅੱਗੇ ਕਹਿੰਦੀ ਮੈਂ ਕਿਹਾ ਦੇਖੋ ਪਿਆਰ ਸੀ ਮੈਂ ਬੱਚਿਆਂ ਨੂੰ ਅਜੇ ਵੀ ਕਹਿੰਦੀ ਹਾਂ ਕਿ ਤੁਸੀਂ ਵੀ ਗਾਂ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਣਾ ਇਹ ਨੀ ਕਹਿਣਾ ਕਿ ਸਾਡੇਾਏ ਚਾਚੇ ਦੇ ਆ ਇਹੀ ਕਹਿਣਾ ਕਿ ਸਾਡੇ ਸਾਰੇ ਘੀਆਂ ਸੀ ਪਰਿਵਾਰ ਹਮ ਕੱਠ ਦਾ ਹੀ ਤਾਂ ਫਾਇਦਾ ਆ ਹਾਂਜੀ ਇਕੱਠ ਦਾ ਕਾਇਦਾ ਕੋਈ ਕੋਈ ਉਹ ਇਹ ਨਹੀਂ ਕਹਿ ਸਕਦਾ ਕੁਛ ਸਾਰੇ ਡਰਦੇ ਨੇ ਕਿਨਾਂ ਦਾ ਇਕੱਠ ਹੈ ਪਰਿਵਾਰ ਦਾ
ਹਮ ਅਸ ਤਾਂ ਮੀਂਹ ਹਨੇਰੀ ਹੋਣੀ ਤਾਂ ਵੀ ਇੰਨੀ ਰੌਣਕ ਲਗਾਉਣੀ ੇ ਬਹਿ ਜਾਣਾ ਕੋਈ ਪਕੌੜੇ ਲਿਆ ਰਿਹਾ ਕੋਈ ਮਿੱਠਾ ਲਿਆ ਰਿਹਾ ਰਿ ਕੋਈ ਚਾਹ ਬਣਾ ਰਿਹਾ ਰਲ ਕੇ ਸਾਰਿਆਂ ਨੇ ਬਹਿ ਜਾਣਾ ਚਾਹ ਚੂ ਪੀਣ ਤੇ ਐਨ ਰੌਣਕ
ਹਮ ਸਾਡੇ ਹਜੇ ਵੀ ਇਹੀ ਕਲਚ ਹਾਂਜੀ ਸਾਡੇ ਹਜੇ ਵੀ ਇਹੀ ਚੱਲਦਾ ਦੀਦੀ ਸਾਰੇ ਜਾਣੇ ਆ ਜਾਂਦੇ ਆ ਤੇ ਫਿਰ ਤਾਂ ਇੰਨੀ ਰੌਕ ਲੱਗ ਪਤਾ ਨ ਲੱਗਦਾ ਕਿ ਇਹਨਾਂ ਘਰ ਕੋਈਛੋਟਾ ਮੋਟਾ ਜ ਕਹਿੰਦੇ ਕੋਈ ਫੰਕਸ਼ਨ ਹੀ ਹੋ ਰਿਹਾ ਕੋਈ ਪ੍ਰੋਗਰਾ ਹੀ ਹੋ ਰਿਹਾ ਇਹਨਾਂ ਘ ਜਿਹੜੇ ਇੰਨੇਨਣੇ
ਮੈਂ ਤੁਹਾਨੂੰ ਦੱਸਾਂ ਮੈਂ ਛੋਟੀ ਜਿਹੀ ਗੈਟ ਟੂਗੇੈਦਰ ਕਰਨੀ ਹੋਵੇ ਨਾ ਜਿਵੇਂ ਮੈਂ ਆਪਣੀ ਪੱਚੀਵੀ ਧੰਨਵਾਦ ਕੀਤੀ ਸਿਰਫ਼ ਮੇਰੇ ਪੇਕੇ ਤੇ ਸੋਹੁਰਰੇ ਸੀ ਹੋਰ ਕੋਈ ਬੰਦਾ ਨਹੀਂ ਸੀ ਉਹ ਰਾਹੌਲ ਭਰਿਆ ਹੋਇਆ ਸੀ ਹਿਸਾਬ ਲਾ ਲਓ ਮੈਂ ਬੁਲਾਈ ਨਹੀਂੀ ਸਕਦੀ ਕਿਸੇ ਨੂੰ ਮੇਰਾ ਸੁ
ਹਾਂਜੀ ਨਹੀਂ ਨਹੀਂ ਚਲੋ ਜੀ ਵਧੀਆ ਜੀਆਂ ਨਾਲ ਹੀ ਭਾ ਆ ਦੀਦੀ ਜੀਆਂ ਨਾਲ ਹੀ ਆ
ਹੁਣ ਵੀ ਅਸੀਂ ਘਰ ਚੇਂਜ ਕੀਤਾ ਨਵਾਂ ਘਰ ਲਿਆਇ ਹੁਣ ਵੀ ਓਨੇ ਕੀ ਬੰਦੇ ਬੁਲਾਏ ਹੈ ਤਾਂ ਵੀ ਓਦਾਂ ਹੀ ਸੀ
ਠੀਕ ਹੈ ਠੀਕ ਹੈ ਜੀ
ਕੰਮ ਬੜਾ ਵਧੀਆ ਆਪਣੀ ਫੈਮਿਲੀ ਮੈਂਬਰਸ ਦੇ ਨਾਲ ਹੀ
ਹਾਂਜੀ ਹੁਣ ਆਏ ਹੋਣੇ ਬੱਚੇ ਛੁੱਟੀਆਂ ਕੱਟਣ
ਹਾਂਜੀ ਹੁਣ ਤਾਂ ਵੱਡੇ ਵੱਡੇ ਹੋ ਗਏ ਬੱਚੇ ਬਾਹਰ ਬਰ ਚਲੇ ਗਏ ਹੋਏ ਅੱਧ ਜਦ ਬਾਕੀ ਵਿਆਹ ਹੀ ਗਏ ਹੈ ਮੇਰੇ ਹੀ ਬੱਚੇ ਵਿਆਹਣ ਵਾਲੇ ਹੈ
ਠੀਕ ਹੈ ਜੀ
ਬਾਕੀ ਤਾਂ ਸਭ ਦੇ ਬੱਚੇ ਵਿਆਹੇ ਗਏ ਅਹ ਇੱਕ ਮੇਰੀ ਜਠਾਨੀ ਦਾ ਬੇਟਾ ਰਹਿੰਦਾ ਜਿਹਨੇ ਬਵੀਆ ਨੂੰ ਕਰ ਲਿਆ ਨਾ ਉਹ ਬਵੀਆ ਤੋਂ ਛੋਟ ਹੈ ਉਹਨੂੰ ਕਹਿੰਦਾ ਰਹੇਗਾ ਪਹਿਲੇ ਕਰਾ
ਅਛਾ ਜੀ ਆ ਚਲੋ ਹਮ ਚਲੋ ਕੋਈ ਨਹੀਂੀ ਹੋਰ
ਬਸ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੋਈ ਨਵੀਂ ਤਾਜ਼ੀ ਤੁਸੀਂ ਕਿਤੇ ਬੱਚਿਆਂ ਦੇ ਵਿਆਹ
ਹਾਂ, ਮੈਂ ਦੋ ਬੇਟੇ ਮੰਗੇ ਹੋਏ ਨੇ।
ਅੱਛਾ।
ਹਾਂਜੀ, ਤੁਹਾਨੂੰ ਵੀ ਬਹੁਤ-ਬਹੁਤ। ਉਹ ਵੀ ਕੰਮ ਕੁਮ ਕਰਦੀਆਂ, ਇੱਕ ਨੇ ਤਾਂ ਆਪਣਾ ਬੁਟੀਕ ਪਾਈ ਹੋਈ ਹੈ। ਛੋਟੀ ਵਾਲੀ ਨੇ, ਹਾਂਜੀ ਤੇ ਵੱਡੀ ਵਾਲੀ ਕਹਿੰਦੀ ਸੀਗੀ- ਮੰਮਾ ਪਾਰਲਰ ਦਾ ਕੋਰਸ ਕਰਨਾ ਤੇ ਮੈਂ ਕਿਹਾ ਨਹੀਂ ਬੇਟਾ- ਅਤੇ ਸਾਡੇ ਨਹੀਂ ਮੰਨਦੇ ਹੈਗੇ ਇਸ ਗੱਲ ਨੂੰ, ਤਾਂ ਤੂੰ ਇੱਥੇ ਦੇਖ ਲਈ ਜਿੱਦਾਂ, ਜੇ ਕਹਿੰਦਾ ਬੇਟਾ ਮੰਨੇਗਾ ਤਾਂ ਫਿਰ ਦੇਖ ਲਈ। ਹਜੇ ਤਾਂ ਚੱਲ ਤੇਰੀ ਅੰਗੇਜਮੈਂਟ ਹੀ ਹੋਈ ਹੈ। ਤੇ ਤੂੰ ਇੱਥੇ ਆਣ ਕੇ ਫਿਰ ਕਰ ਲਈ। ਹਾਂ ਤੇ ਤੁਹਾਨੂੰ ਬਚਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਸਮਝਾਉਣਾ ਪੈਂਦਾ ਆਪ ਬੱਚੇ ਬਣ ਕੇ। ਇਹ ਤੇ ਗੱਲ ਹੈ, ਹਾਂਜੀ।
ਫਿਰ ਬੁਟੀਕ ਖੋਲੇਗੀ, ਇੱਥੇ ਆ ਕੇ ਵੀ।
ਹਾਂਜੀ, ਹੁਣ ਸਾਡੀਆਂ ਆਪਣੀਆਂ ਦੁਕਾਨਾਂ ਅੱਗੇ ਹੈਗੀਆਂ ਨਾ ਕੋਠੀ ਦੇ ਅੱਗੇ ਬਣੀਆਂ ਹੋਈਆਂ ਵਾਂ। ਤੇ ਦੋਨਾਂ ਨੂੰ ਅਸੀਂ- ਕਿਹਾ ਸੀਗਾ ਜਿਹੜਾ ਤੁਸੀਂ ਕੰਮ ਕਰਨਾ ਕਰ ਸਕਦੀਆ ਹੋ, ਬੇਝਿਜਕ ਹੋ ਕੇ। ਜੇ ਨਹੀਂ - ਕਰਨਾ ਤਾਂ ਵੀ ਕੋਈ ਗੱਲ ਨਹੀਂ, ਜੇ ਕਰਨਾ ਤਾਂ ਵੀ ਕੋਈ ਗੱਲ ਨੀ। ਕਰ ਲਓ ਤੁਸੀਂ, ਹਾਂਜੀ-ਹਾਂਜੀ, ਆ ਹੋ। ਉਹ ਬੇਟਾ ਕਹਿੰਦਾ ਕਿ ਮੰਮਾ ਜੇ ਹੁਣ ਇਹ ਪਾਰਲਰ 'ਤੇ ਜਾਇਆ ਕਰੇਗੀ। ਇੱਕ ਤਾਂ ਗਰਮੀ ਬੜੀ ਹੈ, ਅਤੇ ਇੱਕ ਕਹਿੰਦਾ ਵਿਆਹ 'ਚ ਟਾਈਮ ਵੀ ਕੁਛ ਨਹੀਂ ਹੈਗਾ, ਫਿਰ ਥੋੜ੍ਹੀ ਹੈ ਵੀ ਸਿਹਤ ਤੋਂ ਵੀਕ ਹੈ। ਤੇ ਮੈਂ ਕਿਹਾ ਚਲੋ ਫਿਰ ਬੇਟਾ ਕੋਈ ਨੀ, ਤੁਸੀਂ ਇੱਥੇ ਆਣ ਕੇ- ਸਿੱਖ ਲਈ ਏ, ਕੋਈ ਗੱਲੀ ਜੇ ਸਿੱਖਣਾ ਹੋਇਆ ਨਾ ਇੱਥੇ ਤੇ ਤੁਹਾਨੂੰ ਆਪ ਛੱਡਿਆ ਆਇਆ ਕਰਾਂਗੇ, ਲੈ ਆਇਆ ਕਰਾਂਗੇ। ਕੋਈ ਗੱਲ ਨੀ, ਓਕੇ ਜੀ।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 ਓਕੇ ਜੀ।